ਹਾਂਜੀ, ਸਤਿ ਸ੍ਰੀ ਅਕਾਲ ਦੀਦੀ ਹੋਰ ਦੱਸੋ ਕੀ ਕਰਦੇ ਉਹ ਤੇ ਉਸਨੇ ਔਰ ਦੱਸੋ ਕੀ ਕਰਦੇ ਪਏ ਔ
ਬਸ ਜੀ ਬੈਠੇ ਸੀਗੇ।
ਅੱਛਾ
ਹਾਂਜੀ -ਹਾਂਜੀ ਹੋਰ ਤੁਸੀਂ ਕੀ ਕਰ ਰਹੇ ਹੋ।
ਬਸ ਕੁਛ ਨੀ ਬੈਠੇ ਈ ਆ ਦੇਖੋ
ਅੱਛਾ -ਅੱਛਾ ਹੋਰ ਡਿਨਰ ਵਗੈਰਾ ਕਰ ਲਿਆ ਜੇ
ਹਾਂਜੀ ਹਾਂਜੀ
ਹੋਰ ਅੱਛਾ, ਮੈਂ ਨਾ ਵੈਸੇ ਤੁਹਾਨੂੰ ਪੁੱਛਣਾ ਸੀਗਾ, ਵੀ ਮੇਰੀ ਨਾ ਸਿਸਟਰ ਦਾ ਵਿਆਹ ਹੈ, ਤੇ ਉੱਥੇ ਅਸੀਂ ਸ਼ੋਪ ਪਿੰਗ ਕਰਨ ਜਾਣਾ ਸੀਗਾ, ਤੇ ਉਹਦੀ ਤਾਂ ਅਸੀਂ ਕਰਵਾਤੀ ਲੇਕਿਨ, ਮੈਂ ਵੀ ਥੋੜਾ ਜਿਹਾ ਸਮਾਨ ਲੈਣਾ ਸੀ, ਲਹਿੰਗਾ ਵਗੈਰਾ ਲੈਣਾ ਸੀ, ਤੇ ਜਿਹੜਾ ਜੂਲਰੀ ਮੇਕਅਪ ਵਗੈਰਾ ਹੁੰਦਾਐ ਤੇ ਮੈਂ ਕਿਹਾ, ਮੈਂ ਤਾਂਨੂੰ ਪੁੱਛਾਂ ਤੇ ਤੁਸੀਂ ਮੈਨੂੰ ਦੱਸੋ ਕੋਈ ਚੀਜ਼ ਕਿ ਕਿੱਧਰੋਂ, ਕਿਹੜੀ ਚੀਜ਼ ਵਧੀਆ ਮਿਲਦੀ ਏ
ਹਾਂ, ਦੱਸੋ ਤੁਸੀਂ ਕੀ ਲੈਣਾ, ਤੁਸੀਂ ਮੈਨੂੰ ਦੱਸੋ
ਹਾਂਜੀ, ਮੈਂ ਬਸ ਦੱਸਿਆ ਤੇ ਹੀ ਤੁਹਾਨੂੰ ਸਭ ਕੁੱਛ ਲੈਣਾ ਮੈਂ
ਅੱਛਾ, ਬਸ ਦੇਖੋ ਅਗਰ ਮੇਕਅਪ ਦਾ ਤੁਸੀਂ ਲਾਉਣਾ ਫਿਰ ਤਾਂ ਤੁਸੀਂ ਦੇਖੋ, ਅਹ ਮਤਲਬ ਸਟਾਰਟਿੰਗ ਵਿੱਚ ਜਿਵੇਂ ਕੋਮਪੈਕਟ ਹੋ ਗਿਆ, ਪ੍ਰਾਈਮਰ ਹੋ ਗਿਆ ਕੰਸੀਲਰ ਹੋ ਗਿਆ, ਹਨਾ ਏਦਾਂ ਦੀ ਚੀਜ਼ਾਂ ਤੁਸੀਂ ਯੂਜ ਕਰ ਸਕਦੇ ਹੋ। ਬਾਕੀ, ਅ ਫੇਸ ਪ੍ਰੋਡਕਟ ਵਾਸਤੇ ਤੁਸੀਂ ਫਾਊਂਡੇਸ਼ਨ ਹੋ ਗਿਆ, ਤੁਹਾਡਾ ਆਪਣਾ ਔਰ ਅ ਬੇਸ ਹੋ ਗਿਆ, ਕੰਨਸੀਲਰ ਹੋ ਗਿਆ। ਕਲਰ ਰਿਐਕਟਰ ਹੋ ਗਿਆ
ਹਾਂਜੀ
ਹਾਂ ਨਸੀ
ਅੱਛਾ ਅੱਛਾ
ਅੱਛਾ ਅੱਛਾ
ਤੇ ਬਸ ਮੈਂ ਉਹੀ ਦੇਖ ਰਹੀ ਸੀ ਕੇ ਮੈਂ ਕਿਹਾ, ਬਸ ਮੇਰੀ ਤੁਸੀਂ ਜਾਂ ਤਾਂ ਮੇਰੇ ਨਾਲ ਚੱਲਦੇ, ਮੇਰੀ ਕਿੱਟ ਬਣਵਾ ਦਿੰਦੇ ਤੁਸੀਂ
ਅੱਛਾ ਹਾਂ, ਕੋਈ ਨੀ ਮੈਂ ਚੱਲਾਂਗੀ, ਤੁਹਾਡੇ ਘਰ ਡੋਗੀ ਆ ਬੜੀ ਆਵਾਜ਼ ਆ ਰਹੀ ਪਿੱਛੋਂ ਤੁਹਾਡੇ ਡੋਰੀ ਦੀ
ਹਾਂਜੀ, ਇਹ ਨਾ ਬਸ ਸਾਡੇ ਨਾ ਇਹ ਜਿਹੜੇ ਸਟਰੀਟ ਡੋਗਸ ਹੁੰਦੇ ਨੇ ਨਾ ਉਹ ਇੱਕ ਹੈਗੇ ਨੇ, ਉਹ ਬਾਹਰ ਨਾ ਇਸ ਟਾਈਮ ਤੇ ਜ਼ਿਆਦੀ ਫਿਰ ਮੈਂ ਹੋ ਰਹੀ ਸੀ, ਤੇ ਫੇਰ ਮੈਂ ਗੇਟ ਖੋਲ ਕੇ ਅੰਦਰ ਬਿਠਾ ਲਿਆ ਸੀ।
ਅੱਛਾ, ਹਾਂ ਇਹ ਤਾਂ ਬਹੁਤ ਅੱਛੀ ਗੱਲ ਕੀਤੀ ਏ
ਹਾਂਜੀ -ਹਾਂਜੀ ਬਸ ਪਤਾ ਕੀ, ਸਾਨੂੰ ਇੰਨੀ ਗਰਮੀ ਲੱਗਦੀ ਹੈ, ਬਚਾਰੇ ਬਾਹਰ ਕਿਵੇਂ ਰਹਿਣਗੇ ਦੱਸੋ
ਹਾਂ, ਇਹ ਤਾਂ ਹੈ ਵੇਂ ਤੁਸੀਂ ਬਹੁਤ ਲੋਇਲ ਹੋ ਮਤਲਬ, ਕਾਇੰਡ ਹਾਰਟਡ ਡੋਗਜ ਨੂੰ ਲੈ ਕੇ ਤਾਂ ਬਹੁਤ ਅੱਛੀ ਗੱਲ ਏ, ਇਹ ਤਾਂ ਅੱਜ ਕੱਲ੍ਹ ਤਾਂ ਲੋਕ ਤਾਂ ਐਨ ਵੱਟੇ ਮਾਰਦੇ ਨੇ ਪਾਣੀ ਵੀ ਨਹੀਂ ਪੁੱਛਦੇ
ਨਹੀਂ -ਨਹੀਂ ਇਹਂ ਤਾਂ ਮੇਰੇ ਘਰ ਹੀ ਰਹਿਦੇ ਨੇ ਵੈਸੇ ਤੇ ਦੁਪੈਰ ਵੇਲੇ ਵੀ ਆ ਜਾਂਦੇ ਨੇ, ਤੇ ਰਾਤ ਵੇਲੇ ਵੀ ਖਾ ਰੋਟੀਕ-ਰੂਟੀ ਖਾ ਕੇ ਨੇ ਇਸ ਟਾਈਮ ਤੇ ਅੰਦਰ ਈ ਸੌਂਦੇ ਨੇ ਫੇਰ ਪਤਾ ਕੀ ਐ ਛੋਟੇ ਜੇ ਬੱਚੇ ਬੱਚੇ ਵੀ ਹੈਗੇ ਨੇ ਨਾ, ਨਾਲੇ ਪਤਾ ਕੀ ਵੱਡੇ ਕੁੱਤੇ ਫੇਰ ਇਨਾਂ ਨੂੰ ਮਾਰਦੇ ਨੇ, ਤਾਂ ਨੀ ਮੈਂ ਬਾਰ ਛੋੜਦੀ
ਹਂ, ਵਧੀਆ ਤੁਸੀਂ ਪੁੰਨ ਬਣਾ ਰੇ ਔ।
ਹਾਂਜੀ, ਹਾਂਜੀ ਹੋਰ ਫਿਰ ਤੁਸੀਂ, ਲਹਿੰਗਾ ਵਗੈਰਾ ਕਿੱਧਰੋਂ ਲਈਏ।
ਲੈਂਹਗਾ ਵਗੈਰਾ ਮਤਲਬ ਹਾਂ, ਲੈਹਗਾ ਵਗੈਰਾ ਤੁਸੀਂ ਅਹ ਵੈਸੇ ਏਥੇ ਤਾਂ ਤੁਹਾਨੂੰ ਮਹਿੰਗੇ ਹੀ ਪੈਣਗੇ ਬਾਕ ਤੁਸੀਂ ਦਿੱਲੀ ਤੋਂ ਲੈ ਸਕਦੇ ਓ। ਦਿੱਲੀ ਤੋਂ ਕਾਫ਼ੀ ਅੱਛਾ ਮਤਲਬ ਅ ਹੋਲਸੇਲ ਰੇਟ ਤੁਆਨੂੰ ਮਿਲ ਜੇਗਾ ਲੈਂਹਗਿਆਂ ਦਾ ਹਨਾਂ।
ਅੱਛਾ ਅੱਛਾ।
ਹਾਂ ਜੀ।
ਤੇ ਤੁਸੀਂ ਮੰਗਵਾ ਦਿੰਦੇ ਆ ਤੇ ਮੈਨੂੰ ਦਿੱਲੀ ਤੋਂ ਕਿਉਂਕਿ ਮੇਰਾ ਤਾਂ ਕੋਈ ਜਾਣਕਾਰ ਹੈ ਨੀ ਨਾ।
ਹਾਂ ਕੋਈ ਐਸੀ ਗੱਲ ਨਈਂ ਮੈਂ ਤੁਹਾਨੂੰ ਮੈਂ ਮੰਗਵਾ ਦਿੰਣੀ ਆਂ, ਸਾਡੀ ਵੈਸੇ ਵੀ ਮੇਰੀ ਹੀ ਮਤਲਬ ਭੂਆ ਰੈਂਦੀ ਉੱਧਰ ਤੇ ਉਹ ਮਤਲਬ ਕਾਫੀ ਉਹਨਾਂ ਨੂੰ ਨੌਲੇਜ ਆ ਉਸ ਮਤਲਬ ਲਾਈਨ ਵਗੈਰਾ ਦੀ। ਤੇ ਤੇ ਤੁਹਾਨੂੰ ਮੈਂ ਓਧਰੋਂ ਮੰਗਾਂ ਦਿੰਣੀ ਆਂ ਠੀਕ ਏ।
ਹਾਂਜੀ ਹਾਂਜੀ ਠੀਕ ਐ, ਤੁਸੀਂ ਮੈਨੂੰ ਉੱਧਰੋਂ ਮੰਗਵਾ ਦੋ ਤੇ ਬਸ ਨਾ ਮੈਨੂੰ ਸਾਰੇ ਕੁਛ ਨਾ ਉਸਤੇ ਚਾਈਦਾ ਕੁਛ ਨਾ ਕੁਛ ਵੈਸੇ ਤਾਂ ਸਭਤੇ ਸੂਟ ਈ ਚਾਈਦਾ ਐ ਪਰ ਵਿਆਹ ਫਿਰ ਰਿਸੈਪਸ਼ਨ ਤੇ ਲੈਹਂਗੇ ਚਾਈਦੇ ਨੇ ਦੋ ਬਾਕੀ ਹਲ ਦੀ, ਮਹਿੰਦੀ, ਜਾਗੋ ਵਗੈਰਾ ਤੇ ਸੂਟ।
ਅੱਛਾ ਹਾਂ।
ਹਾਂਜੀ ਹਾਂਜੀ। ਤੁਸੀਂ ਆ ਵੈਸੇ ਮੈਨੂੰ ਦੱਸਣਾ ਨਈਂ ਤਾਂ ਫਿਰ ਨਾ ਮੈਨੂੰ ਮੇਕਅਪ ਕਿੱਟ ਵੀ ਤੁਆਨੂੰ ਪੂਰੀ ਬਣਵਾ ਕੇ ਦੇਣੀ ਪਈ। ਕਿਉਂਕਿ ਪਹਿਲੇ ਤਾਂ ਦੇਖੋ ਮੈਂ ਲੈ ਕੇ ਆਈ ਸੀ ਨਾ ਤੇ ਪੂਰੀ ਕਿੱਟ ਲੈ ਕੇ ਆਈ ਸੀ ਤੇ ਓ ਮੈਨੂੰ ਅੱਧੀ ਚੀਜ਼ਾਂ ਸੂਟ ਕੀਤੀਆਂ ਅੱਧੀ ਨੀਂ ਕੀਤੀ ਜਾਂ ਮੈਨੂੰ ਸਮਝ ਨ੍ਹੀਂ ਆਈ ਤੇ ਹੁਣ ਦੇਖ ਕੇ ਲੈ ਕੇ ਆਣਾ ਪਏਗਾ ਹੁਣ ਤੁਸੀਂ ਕਰਦੇ ਰੈਂਦੇ ਨਾ ਜਿਵੇਂ ਮੇਕਅਪ ਮੈਂ ਤਾਨੂੰ ਦੇਖਿਆ ਤੇ ਮੈਂ ਤਾਂ ਫੇਰ ਤਾਨੂੰ ਕਿਆ, ਮੈਂ ਕਿਆ ਚਲੋ ਤੁਸੀਂ ਕਰ ਦੇਣਾ ਮੇਰਾ ਫਿਰ। ਮੈਨੂੰ ਦੱਸ ਦੇਣਾ ਇੱਕ ਵਾਰੀ ਮੈਨੂੰ ਸਿਖਾ ਦੇਣਾ ਤੁਸੀਂ ਨਾਲੇ ਨਾ ਮੈਨੂੰ ਸਮਾਨ ਮੇਰਾ ਦੱਸ ਦੇਨਾ ਕੇੜਾ-ਕੇੜਾ ਲੈਣਾ।
ਹਾਂ ਨਈਂ ਇਹ ਤਾਂ ਬੋਤ, ਨਈਂ ਕੋਈ ਨੀਂ ਮੈਂ ਤਾਡੇ ਨਾਲ ਚੱਲਾਂਗੀ ਕੋਈ ਐਸੀ ਗੱਲ ਨਈਂ ਐ। ਬਾਕੀ ਕੋਈ ਨ੍ਹੀਂ ਤੁਸੀਂ ਇੱਕ ਵਾਰੀ ਆ ਜੇਓ। ਬਸ ਇੱਕ ਵਾਰੀ ਆ ਜੇਓ।
ਹਾਂਜੀ ਹਾਂਜੀ, ਕਦੋਂ ਆਵਾਂ ਮੈਂ ਦੱਸੋ ਤੁਸੀਂ?
ਤੇੇ ਮਤਲਬ ਕੱਲ੍ਹ ਆ ਜੇਓ ਮੈਂ ਪਰਸੋਂ ਵੀ ਵੈਸੇ ਕਰ ਥੋੜੀ ਮੈਂ ਬਿਜ਼ੀ ਆਂ ਸ਼ਾਇਦ ਮੇਰੀ ਸਿਸਟਰ-ਇੰਨ-ਲੋ ਨੇ ਆਣਾ ਘਰ।
ਅੱਛਾ ਅੱਛਾ, ਮੈਂ ਵੀ ਵੈਸੇ ਕੱਲ ਤੇ ਫ੍ਰਰੀ ਹੈਗੀ ਆਂ, ਕੱਲ ਫਿਰ ਆਪਾਂ ਚੱਲਣੇ ਆ?
ਹਾਂ ਨਈਂ ਮੈਂ ਤਾਨੂੰ ਕੱਲ ਕੈਅ ਰੀ ਨਾ ਮੇਰੀ ਘਰ ਮੇਰੀ ਸਿਸਟਰ-ਇੰਨ-ਲੋ ਨੇ ਆਣਾ ਐ।
ਅੱਛਾ ਪਰਸੋਂ ਆਵਾਂ?
ਹਾਂ ਪਰਸੋਂ ਤੁਸੀਂ ਸਵੇਰੇ-ਸਵੇਰੇ ਆ ਜਓ ਭਾਵੇਂ। ਤੇ ਸਾਰਾ ਦਿਨ ਹਾਂ ਫਿਰ ਏਥ ਈ ਤੁਸੀਂ ਨਈਂ ਤੁਸੀਂ ਸਵੇਰੇ-ਸਵੇਰੇ ਆ ਜੋ ਨਾ ਮੇਰੇ ਕੋਲ ਮੇਰੇ ਕੋਲ ਤੁਸੀਂ ਬੋਗੇ ਨੀਂ ਥੋੜ੍ਹੀ ਦੇਰ। ਬ੍ਰੇਕਫਾਸਟ ਕਰਕੇ ਫਿਰ ਅਸੀਂ ਨਿਕਲ ਜਾਂਗੇ ਆਪਣਾ ਫਿਰ ਲੰਚ
ਨਈਂ ਨਈਂ ਮੈਂ ਨਾ ਸਵੇਰੇ ਕਰ- ਕੇ ਆਵਾਂਗੀ ਮੈਂ ਇਹਨਾਂ ਦਾ ਵੀ ਬਣਾਣਾ ਹੁੰਦਾ ਮੈਂ ਸ਼ਾਮੀ ਵੇਲੇ- ਪਿਆਂਗੇ ਚਾ ਚੂ ਪੀਆਂਗੇ ਤੇ ਫੇਰ ਓਧਰੋਂ ਈ ਚੱਲ ਜਾਂਗੇ ਹਾਂਜੀ!
ਕੋਈ ਕੈਂਦਾ ਵੀ ਰਸਤੇ ਚੋ ਆ ਹਾਂ!
ਸਾ
ਹਾਂਜੀ, ਹਾਂਜੀ ਹੋਰ ਦੱਸੋ ਤੁਸੀਂ?
ਮੈਨੂੰ ਲੈਂਗਾ ਦੱਸੋ ਫੇਰ ਮੈਂ ਲੈਂਗਾ ਆਪਣੀ ਮਤਲਬ ਭੂਆਨ ਜੀ ਨੂੰ ਕੈ ਦਾਂਗੀ? ਕਲਰ ਵਗੈਰਾ ਮੈਨ ਦੱਸ ਦੋ ਕਿਹੋ ਜਿਆ ਕਲਰ ਤਾਨੂੰ?
ਮਤਲਬ ਜੇੜਾ ਦੋ ਚਾਈਦੇ ਨੇ ਮੈਨੂੰ ਇੱਕ ਤਾ ਮੈਨੂੰ ਵਾਈਨ ਕਲਰ ਹੁੰਦਾ ਏ ਜੇੜਾ ਓ ਚਾਈਦਾ ਐ। ਤੇ ਇੱਕ ਜੇੜਾ ਨਿਊਟ ਜਾ ਕਲਰ ਹੁੰਦਾ ਜੇੜਾ ਬੇਜ ਕਲਰ ਹੋਏ ਜਿਵੇਂ ਓ ਚਾਈਦਾ ਐ।
ਅੱਛਾ ਅੱਛਾ।
ਹਲਦੀ, ਮੈਂਦੀ ਆਲੇ ਤਾਂ ਦੇਖੋ ਹਲਦੀ ਆਲਾ ਹਰਾ ਹਲਦੀ ਆਸਤੇ ਤੇ ਸਾਨੂੰ ਪੀਲਾ ਸੂਟ, ਤੇ ਮਹਿੰਦੀ ਆਸਤੇ ਤੇ ਹਰਾ ਸੂਟ ਤੇ ਜਾਗੋ ਤੇ ਮੈਨੂੰ ਚਾਹੇ ਕਾਲਾ ਸੂਟ ਹੋਵੇ ਓ ਵੀ ਚੱਲੇਗਾ ਤੇ
ਅੱਛਾ! ਤੁਸੀ ਬਲੈਕ ਪਾ ਲੈਂਦੇ ੳ?
ਹਾਂ ਸਾਡੇ ਵੀ ਜਾੱਗੋ ਵਗੈਰਾ ਤੇ ਤਾ ਪਾ ਈ ਲੈਂਦੇ ਨੇ ਮੇਰੀ ਹੁਨ ਪਿੱਛੇ ਭੂਆ ਦੀ ਕੁੜੀ ਨੇ ਵੀ ਪਾਤਾ ਸੀ।
ਨਈ ਸਾਡੇ ਜਿਵੇਂ ਏਦਾਂ ਹੁੰਦਾ ਨਾ ਮਤਲਬ ਜਿਵੇਂ ਰੀਤੀ ਰਿਵਾਜ ਜਿਵੇ ਸ਼ਗਨਾ ਆਲਾ ਕੰਮ ਏ ਤੇ ਫਿਰ ਚਿੱਟਾ ਯਾ ਕਾਲਾ ਨੀ ਪਾਂਦੇ ਹਨਾ।
ਸਾਡੇ ਥੋੜੀ ਨਾ ਹੈਗਾ ਏ ਦੀਦੀ ਸਾਡੇ ਘਰ ਦਾ ਹੁੰਦਾ ਅਸੀ ਤਾਂ ਕਰਦੇ ਸ ਸਾਡੇ ਤੋ ਰਿਸ਼ਤੇਦਾਰੀ ਪੈਂਦੀ ਜੇ।
ਤਾਂ ਵੀ ਮਤਲਬ ਕਈ ਮੰਨਦੇ ਨੀ ਨਾ। ਹਾਂ ਬਈ ਅਪਸ਼ਗੁਨ ਮਨਦੇ ਨੇ ਵੈਸੇ ਸਾਡੇ ਚ ਤਾਂ ਹੁੰਦੇ ਨੀ, ਬਟ ਤਾਂ ਵੀ ਮੈਂ ਕੋਈ ਵੈਮ ਨੀ ਕਰ ਦੀ ਮੈਂ ਤਾ ਪਾ ਲੈਨੀ ਮੈਂ ਕੋਈ ਵੈਮ ਨੀ ਕਰਦੀ ਇਸ ਚੀਜ਼ ਨੂੰ ਮੈਂ
ਨਈ ਪਰ ਸਾਡੇ ਤੇ ਤਾ ਡਰੈਸ ਕੋਡ ਈ ਏਨਾਂ ਨੇ ਬਲੈਕ ਰੱਖੇਆ ਨਾ ਜੀ।
ਅੱਛਾ- ਅੱਛਾ ਹਾਂ ਫੇਰ ਬ੍ਰਾਈਡਲ ਖੁਦ ਕੀ ਪਾ ਰੀ ਏ ਤੁਸੀ ਵੀ ਤੁਆਨੂੰ ਬਲੈਕ ਦੇ ਤਾ ੳਨੇ।
ਓ ਓਨੇ ਮੇਰੇ ਖਿਆਲ ਓਨੇ ਨਾ ਮਸਟਰਡ ਕਲਰ ਲਿੱਤਾ ਏ ਯਾ ਓਰੇਂਜ ਕਲਰ ਲਿੱਤਾ। ਮਤਲਬ ਐ ਕੋਈ ਸ਼ੇਡ ਜੇਆ ਸੀਗਾ ਦਿਖਾ ਰੀ ਸੀ ਓ ਮੈਨੂੰ। ਤੇ ਓ ਸਾਨੂੰ ਓਨੇ ਕਿਆ ਵੀ ਤੁਸੀਂ ਨਾ ਐ ਵਾਲਾ ਸ਼ੇਡ ਨੀ ਲੈਨਾ ਕਿਉਂਕਿ ਸਾਰੇ ਨਾਲ ਈ ਲੈਂਦੇ ਸੀ ਸ਼ੇਡ ਵੈਸੇ। ਤੇ ਓ ਕੈ ਰੀ ਕਿ ਏ ਨੀ ਲੈਨਾ ਤੁਸੀਂ ਹੋਰ ਕੋਈ ਪਾ ਲੋ ਤੁਸੀ ਚਾਏ ਕਾਲਾ ਪਾ ਲੋ ਤੁਸੀਂ ਚਾਏ ਨੀਲਾ ਪਾ ਲੋ। ਵੈਸੇ ਮੈਨੂੰ ਨੀਲਾ ਵੀ ਲਿਆ ਦੇ ਸਕਦੇ ੳ ਤੁਸੀ ਮੈ ਨੀਲਾ ਵੀ ਪਾ ਲਾਂਗੀ।
ਹੂੰ।
ਵੈਸੇ ਐ ਵੀ ਗੱਲ ਤਾਡੀ ਸਈ ਐ ਫਿਰ ਵੱਡੇ ਬੋਲਦੇ ਨੇ ਏਸ ਗੱਲ ਬਾਰੇ ਕਿ ਕਾਲਾ ਪਾਏਆ।
ਹਾਂ ਓਹੀ ਤਾਂ ਮੈਂ ਤਾਂ ਈ ਤਾਨੂੰ ਪੁੱਛ ਰੀ ਸੀ ਵੈਸੇ। ਵੈਮ ਤਾਂ ਦੇਖੋ ਮੈਂ ਵੀ ਨੀ ਕਰਦੀ ਕੋਈ ਏਦਾਂ ਦਾ ਹੈ ਨੀ ਸਾਡੇ ਬਟ ਵੱਡੇ ਵਡ ਮਤਲਬ ਵੱਡੇ ਮੰਨਦੇ ਨੇ ਨਾ ਇਹੋ ਜਾ।
ਹਾਂ ਏ ਤਾਂ ਗੱਲ ਹੋਂਦੀ ਏ।
ਹਾਂ, ਕੀ ਪੰਗਾ ਏ? ਅੱਛਾ। ਅੱਛਾ- ਅੱਛਾ ਹੋਰ ਦੱਸੋ?
ਜੀ ਬਸ ਵਦੀਆ ਜੀ ਤੁਸੀਂ ਦੱਸੋ?
ਅੱਛਾ! ਬਸ ਹੋਰ ਬਾਕੀ ਬਾਕੀ ਤਿਆਰੀ ਕਿੱਧਰੋਂ ਕਰ ਰੇ ੳ ਤੁਸੀ?
ਬਾਕੀ ਵੇਖੋ ਜੀ ਓਨੇ ਤਾਂ ਪਲੈਨਰ ਕੀ ਬੁੱਕ ਕੀਤਾ ਓਈ ਸਾਰਾ ਕੁਛ ਕਰਾ ਕੇ ਦੇ ਰੀ ਐ ਉਨੂੰ। ਮੈਂ ਤਾਂ ਬਸ ਅਸੀਂ ਆਪਾਂ ਕਰਨਾ ਵਆ ਅਪਨਾ-ਅਪਨਾ ਉਹੀ ਉਹਨੇ ਕਿਹਾ ਵੀ ਤੁਸੀਂ ਬਸ ਉਹਨੇ ਸਾਨੂੰ ਕਲਰ ਦਾੱਸਦੇ ਬੀ ਬੀ ਮੈਨੂੰ ਕਲਰ ਦਾੱਸ ਦਿੱਤੇ ਹੁੰਨੇ ਕਿ ਤੁਸੀਂ ੲਹ ਬਸ ਕਲਰ ਦੇ ਲੈਨਾ ਕਹਿੰਦੀ ਬਾਕੀ ਬਸ ਆਪਨਾ ਅਪਨੇ ਆਪ ਕਰੋ ਜਿਸ ਹਿਸਾਬ ਨਾਲ ਤੁਸੀਂ ਕਰਨਾ, ਨੀ ਤਾਂ ਪਹਿਲੇ ਸਾਰੇ ਸੋਚ ਅਸੀ ਵੀ ਇੱਕੋ ਜਗ੍ਹਾ ਤੋ ਸੂਟ ਲੈਕੇ ਆਈਏ ਸਾਰੇ ਸੇਮ ਸਵਾਇਯੇ। ਪਰ ਉਹ ਫ਼ੇਰ ਅਸੀਂ ਪਿਛਲੇ ਵਿਆਹ ਤੇ ਕੀਤਾ ਸੀਗਾ ਤੇ ਫੇਰ
ਅੱਛਾ ਦਾ ਨੀ ਲੱਗਦਾ ਮੈਨੂੰ ਮਤਲਬ ਮੈਂ ਮਤਲਬ ਸਈ ਜਾ ਨਈ ਲੱਗਦਾ, ਪਤਾ ਨੀ ਕਿਉ ਮੇਰੀ ਸਿਸਟਰ ਮਤਲਬ ਮੇਰੀ ਸਿਸਟਰ ਦਾ ਵਿਆਹ ਸੀ ਨਾ ਤੇ ਸਾਡੇ ਆਪਾਂ ਇਕੱਠਾ ਥਾਂਨ ਚੁੱਕੇਆ ਸੀ। ਫੇਰ ਤੇ ਸਭ ਨੇ ਅਲੱਗ-ਅੱਲਗ ਡਿਜ਼ਾਇਨ ਬਨਾਏ ਸੀ ਸੇਮ ਕਪ ੜਾ ਮੈਂ ਕਿਹਾ ਨਈ, ਤੁਸੀਂ ਕਲਰ ਠੀਕ ਕਲਰ ਤੁਹਾਡਾ ਸੇਮ ਬਟ ਫੈਬਰਿਕ ਅਲੱਗ ਹੋਏ ਹਨਾ ਤੇ ਮਜ਼ਾ ਵੀ ਆਂਦਾ ਸਭ ਫੇਰ ਬੈਗ ਵੀ ਬਣਾ ਸੋਨਾ ਲੱਗਦਾ ਮੈਨੂੰ ਤਾਂ ਪਤਾ ਨੀ ਕਿਉਂ।
ਪਤਾ ਨੀ ਜੀ ਆ ਤੇ ਦੇਖੋ ਅਸੀਂ ਵੀ ੲਹਈ ਗੱਲ ਬੋਲੀ ਸੀਗੀ ਕਿਉਂਕਿ ਇਹ ਸੜਕ ਪਿਛਲਾ ਵਿਆਹ ਹੋਇਆ। ਸੀਗਾ ਨਾ। ਜਿਹੜੇ ਮੇਰੇ ਚਾਚੇ ਦੀ ਕੁੜੀ ਦਾ ਹੋਏਆ ਸੀ। ਉੱਥੇ ਇਹਨਾਂ ਨੇ ਕੀਤੀ ਸੀ ਇਹ ਚੀਜ਼, ਤੇ ਉੱਥੇ ਸਭ ਨੇ ਕਿਹਾ ਕਿ ਹੁਨ ਅ ਅਸੀਂ ਨੀ ਪਾਵਾਂਗੇ, ਅਸੀਂ ਆਪਨੇ ਤਰੀਕੇ ਨਾਲ ਪਾਵਾਂਗੇ ਬਈ ਸਾਡੇ ਕੋਲ ਕੱਪੜੇ ਪਏ ਵੀ ਨੇ ਸੂਟ ਪਏ ਨੇ। ਅਸੀਂ ਉਹ ਪਾਉਣੇ ਹੁੰਦੇ ਨੇ, ਰਿਪੀਟ ਵੀ ਕਰਨੇ ਹੁੰਦੇ ਨੇ, ਤੇ ਉਹੀਓ ਕਹਿੰਦੀ ਕਹਿੰਦੀ ਨਈ ਤੁਸੀਂ ਬਸ ਮੈਂ ਕਹਿੰਦੀ ਜੋ ਰੰਗ ਮੈਂ ਪਾਉਣਾ ਤੁਸੀਂ ਬਸ ਉਹ ਨਹੀਂ ਪਾਉਣਾ ਉਸ ਤੋਂ ਇਲਾਵਾ ਤੁਸੀਂ ਚਾਹੇ ਜੋ ਮਰਜ਼ੀ ਪਾਕੇ ਆਉ।
ਹਾਂ ਬਸ ਉ ਬਰਾਈਡਲ ਨੂੰ ਆਉਂਦਾ ਨਾ ਮੈਂ ਅੱ ਦੇਖਣਾ ਹੈਾ
ਹਾਂ ਬਸ ਉਓਹੀ ਕਿਹਾ ਸੀ ਉਹਨੇ।
ਬਸ ਵੇਖੋ ਇੱਕ ਵਾਰੀ ਵਿਆਹ ਹੁੰਦਾ ਸਭ ਨੂੰ ਚਾਅ ਹੁੰਦਾ ਆਪਣੇ ਵਿਆਹ ਵਾਂ ਦਾ ਹਨਾ।
ਹਾਂਜੀ-ਹਾਂਜੀ ਬਿਲਕੁਲ ਸਾਨੂੰ ਵੀ ਸੀਗਾ ਸਪੇ ਵਾਰੀ ਤੇ ਤਾਂ। ਹਾਂਜੀ ਹੋਰ ਦੱਸੋ ਤੁਸੀਂ।
ਬਸ ਕੀ ਦੱਸਾਂ ਵਾ ਬੈਠੀ ਸੀ ਤੁਹਾਡਾ ਫੋਨ ਹੋ ਜਾਹਾ ਤੁਸੀਂ ਯਾਦ। ਕਹਿਣ ਲੱਗਾ ਦੇਖੋ ਕੀ ਕਹਿੰਦੇ ਨੇ?
ਹਾਂਜੀ -ਹਾਂਜੀ -ਹਾਂਜੀ।
ਹੋਰ।
ਬਸ ਦੀ ਦੀਦੀ ਬੈਠੇ ਸੀ ਅਸੀਂ ਤੇ ਮੈਂ ਉਹੀ ਇਹਨਾਂ ਨੂੰ ਕਹਿ ਰਹੀ ਸੀ ਮੈਂ ਕਿਹਾ ਮੈਨੂੰ ਤਾਂ ਸਮਝ। ਮੈਂ ਇਹਨਾਂ ਨੂੰ ਤਾਂ ਕ ਮੈਂ ਦੀਦੀ ਨੂੰ ਫੋਨ ਕਰਦੀ ਆ। ਤੇ ਦੀਦੀ ਮੈਨੂੰ ਦੱਸ ਦੇਣਗੇ ਕਿਹੜੀ ਚੀਜ਼ ਕਿਧਰੇ ਲੈਦੇ ਏ?
ਹਾਂ ਬਹੁਤ ਹੋਆ ਕਿਿਕਟ ਜਾਂਸ ਤੁ।
ਹਾਂਜੀ ਫੇਰ ਮੈਂ ਨਾ ਕੱਲ ਪਰਸੋਂ ਫੇਰ ਮੈਂ ਪਰਸੋਂ ਤੋਂ ਬਾਅਦ ਦ।
ਹਾਂ -ਹਾਂ ਕੋਈ ਨੀ ਤੁਸੀਂ ਮੈਨੂੰ ਫੋਨ ਕਰਕੇ ਆ ਜਾਿਓ।
ਹਾਂਜੀ -ਹਾਂਜੀ ਠੀਕ ਹੈ। ਹਾਂਜੀ ਓਕੇ ਦੀਦੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ।